ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਹੋਰ? ਵਧੀਆ ਜੀ ਵਧੀਆ।
ਮੈਂ ਕਿਆ ਤੁਸੀਂ ਤੇ ਯਾਦ ਕਰਨਾ ਨੀ, ਮੈਂ ਈ ਕਰ ਲਵਾ ਯਾਦ ਤੁਹਾਨੂੰ, ਮੈਂ ਈ ਕਰ ਲਾ ਫੋਨ, ਤੁਸੀ ਤੇ ਬਿਜ਼ੀ ਹੋ ਗਏ ਹੋ, ਲੱਗਦਾ ਕਾਕੇ ਵਿੱਚ?
ਹੋਰ ਕੀ, ਤੁਆਨੂੰ ਪਤਾ ਹੀ ਵੇ, ਛੋਟਾ ਬੱਚਾ ਏ, ਇੱਕ ਵੀ ਕਾਰ ਹੋਏ, ਤੁਹਾਨੂੰ ਪਤਾ ਹੀ ਏ, ਸਾਰਾ ਦਿਨ ਟੈਮ ਕਿੱਥੇ ਲੱਗਦਾ ਹੈਗਾ? ਹੋਰ ਫੇਰ ਸ਼ਰਾਰਤੀ ਇਨਾ ਹੋ ਗਿਆ ਦਾ ਸਾਡਾ ਤੇ, ਇਨੀ ਸ਼ਰਾਰਤਾ ਕਰਨ ਲੱਗ ਗਿਆ ਵੇ। ਹਹ ਦੇਖਦੇ ਬਓ, ਆਵਾਜ਼ ਆਉਂਦੀ ਹੋਏਗੀ ਤੁਆਨੂੰ, ਰੋਲਾ ਪਾਂਦਾ
ਆਈ ਏ ਆਵਾਜ਼, ਹੁਣੇ ਆਈ ਸੀਗੀ, ਤਾਂ ਹੀ ਮੈਂ ਪੁੱਛਿਆ ਨਾ, ਕਾਕਾ ਲੱਗਦਾ ਜ਼ਿਆਦਾ ਪਰੇਸ਼ਾਨ ਕਰਦਾ ਬੇਆ।
ਹਾਂ, ਖੇਡਦਾ ਰਹਿੰਦਾ ਤੇ ਖੇਡ ਕੋਲ ਰਹਿਣਾ ਪੈਂਦਾ ਹੁਣ, ਭਾਵੇਂ ਛੋਟ ਕਰ ਰਿ ਪਰ ਸਾਡੇ ਦਿਨ ਤੇ ਇੰਨਾ ਸ਼ਤਾਨ ਨਿਕਲ ਆਇਆ, ਕਿ ਤੁਸੀਂ ਮੰਨੋਗੇ ਪੰਜ ਮਹੀਨੇ ਦਾ ਹੈਗਾ ਸੀ ਤੇ ਦੰਦੀਆਂ ਇਹਨੇ ਕੱਢ ਲਈਆਂ ਨੇ ਥੱਲੇ ਵਾਲੀਆਂ, ਤੇ ਹੁਣ ਹੁਣ ਤੇ ਬੈਡ ਤੇ ਪੁੱਠਾ ਪੈਂਨੇ ਆ। ਪਾਉਂਦੇ ਆ ਤੇ ਅੱਗੋਂ ਰੜਨ ਦੀ ਕੋਸ਼ਿਸ਼ ਕਰਦਾ ਪਿਆ ਵੇ ਇੱਕ ਕੋਨੇ ਤੇ ਦੂਜੇ ਦੂਜੇ ਕੋਨੇ ਤੇ ਚਲਾ ਜਾਦਾ ਜੇ ਇੰਨਾ ਚਲਾਕ ਹੋ ਗਿਆ ਜੇ ਅੱਜ ਕੱਲ੍ਹ ਦੀ, ਤੁਸੀਂ ਦੇਖੋ, ਨਾ ਤੁਸੀਂ ਉਮਾਰ ਤੇ ਦੇਖੋ ਦੇਖੋ ਪਹਿਲੇ ਆਪਣੇ ਤਾਂ ਬੱਚੇ ਅੱਗੇ ਨੌਵੇਂ ਦਸਵੇਂ ਮਹੀਨੇ ਦੰਦੀਆਂ ਕੱਢਦੇ ਸੀ। ਤੇ, ਤੇ ਹੁਣ ਵਖ ਦੇਖੋ ਇਹਨੂੰ ਪੰਜਵੇਂ ਮਹੀਨੇ ਚ ਹੀ ਸਾਰਾ ਕੁਛ ਕੰਮ ਕਰਨ ਦੀ ਲੱਗ ਹੀ ਹੋਈ ਹੈੇ ਕਹਿੰਦੇ ਮੈਨੂੰ ਇਹਨੂੰ ਇਹਨੂੰ, ਸਾਰੇ ਕੰਮ ਜਲਦੀ ਜਲਦੀ ਕਰਨੇ ਨੇ। ਹਾਂ, ਆਹ ਨਹੀਂ ਬਸ ਉਹੀ ਨਾ ਬਸ ਤੰਗ ਕਰਾਂ ਫਿਰ ਇਹ ਨਾ ਕਿ ਛੋਟੀ ਉਮਰ ਪੰਜ ਮਹੀਨੇ ਚ ਕੱਟਦਾ ਪਿਆ ਤੇ ਫੇਰ ਉਹ ਪੋਟੀਆਂ ਪੂਟੀਆਂ ਕਰਨ ਲੱਗਿਆ,
ਹਾਂ, ਫਿਰ ਬੱਚਾ ਵੀਕ ਵੀ ਤੇ ਵੀਕ ਵੀ ਤੇ ਨਾ ਹੀ ਹੁੰਦਾ ਨਾ ਕਹਿਣਾ ਤੇ ਅਸਾਨ ਹੈ ਨਾ ਕਿ ਪੰਜਵੇਂ ਮਹੀਨੇ ਕੱਢ ਲਈ ਏ ਬੱਚੇ ਨੇ ਲੇਕਿਨ, ਮੁਸ਼ਕਿਲ ਵੀ ਤਾਂ ਉਹਦੇ ਵਾਸਤੇ ਕਿੰਨਾ ਐ।
ਹਾਂ ਤੁਰਦੇ ਫਿਰਦੇ ਬੱਚਾ ਕੱਢ ਲੈਣਾ ਉਹ ਤਾਂ ਉਹ ਮਹਿਸੂਸ ਨੀ ਹੁੰਦਾ ਚੱਲ ਫਿਰ ਹੁਣ ਬਸ ਕਰ ਲਈ ਹੁਣ ਰੱਖਣੇ ਵੀ ਆ ਧਿਆਨ ਸ਼ਰਾਰਤੀ ਦਾ ਹੁਣ ਤੇ ਵਾਕਰ ਚ ਵੀ ਬਿਠਾਈਏ ਹਾਂ ਤੇ ਪੈਰ ਮਾਰ ਮਾਰ ਕੇ ਥੋੜਾ ਜਾ ਅਗੇ, ਚਲਾ ਜਾਂਦਾ ਬੜਾ ਚਲਾਕ ਹੋ ਗਿਆ ਵਾ ਸਾਡਾ ਤੇ, ਤੁ ਸਿਆਣਾ ਨੀ ਹੈ ਵੇਖਣ ਦੂਰੋਂ ਦੂਰੋਂ ਗੱਲਾਂ ਕਰੀ ਜਾਂਦੇ ਹੋ ਸੁਣਦੇ ਰਹਿੰਦੇ
ਨਹੀ, ਹਾਂਜੀ ਕੋਈ ਗੱਲ ਨਹੀਂ ਆਵਾਂਗੀ ਜ਼ਰੂਰ ਆਵਾਂਗੀ ਬਸ ਬੱਚਿਆਂ ਚ ਟੈਮ ਹੀ ਨਹੀਂ ਮਿਲਦਾ ਸਕੂਲ ਫਰ ਸਕੂਲੋ ਘਰ ਆਉਂਦੇ ਨੇ ਕੰਮ ਸਕੂਲਾਂ ਦੇ ਫੇਰ ਓਦਾਂ ਘਰਾਂ ਦੇ ਕੰਮ, ਘਰਾਂ ਦੇ ਕੰਮ ਨਪਟਦੇ ਹੀ ਨਹੀਂ ਬੱਚੇ ਮਰੇ ਵੀ ਅਜੇ ਛੋਟੇ ਨੇ ਨਾ।
ਹਾਂਜੀ ਤੁਹਾਡੇ ਛੋਟੇ ਨੇ, ਬਿਲਕੁਲ ਜੀ ਬਿਲਕੁਲ ਬਸ, ਪੜ੍ਹਾਈਆਂ ਫਿਰ ਬੱਚਿਆਂ ਦੀ ਪੜ੍ਹਾਈਆਂ ਟਿਊਸ਼ਨਾਂ ਬੜਾ ਮੁਸ਼ਕਿਲ ਜੀ ਅੱਜ ਕੱਲ੍ਹ ਤੇ।
ਇਹ ਤਾਂ ਹੈ ਹੀ ਆ ਹਾਂਜੀ-ਹਾਂਜੀ,
ਕਰਨਾ ਬੜਾ ਮੁਸ਼ਕਿਲ ਏ, ਛੁੱਟੀਆਂ ਚੇ ਫੇਰ ਗਏ ਹੋਨੇ ਨੇ ਨਾਨੀ ਘਰ ਬੱਚੇ ਸਾਡੇ,
ਹਾਂ, ਹਾਂਜੀ ਗਏ ਸੀਗੇ।
ਹਾਂ ਚਲੋ ਹੋਰ ਇਹ ਨਾਨੀ ਘਰ ਵੀ ਬੱਚਿਆਂ ਨੇ ਛੁੱਟੀਆਂ ਚ ਹੀ ਜਾਣਾ ਹੁੰਦਾ ਵੇ। ਹੋਰ, ਹੋਰ ਕਰ ਲਈ ਰਾਤ ਦੇ ਡਿਨਰ ਦੀ ਤਿਆਰੀ ਤੁਸੀਂ।
ਡਿਨਰ ਹਾਂ ਬਣਾ ਰਹੀ ਹਾਂ ਹੁਣ ਮੈਂ ਸ਼ੁਰੂ ਹੋਈ ਹਾਂ। ਕਿਚਨ ਚ ਆਈ ਸੀਗੀ ਮੈਂ ਕਿਹਾ ਚਲੋ ਆਵਾਂ, ਤੇ ਤੁਹਾਡੇ ਕੋਲ ਮੈਂ ਜਰਾ ਚਿਕਨ ਦੀ ਰੈਸਪੀ ਪੁੱਛਾਂ, ਮੈਨੂੰ ਇਹ ਕਹਿੰਦੇ ਪਏ ਸੀਗੇ ਚਿਕਨ ਉੱਧਰ ਖਾਧਾ ਸੀ ਬਹੁਤ ਸਵਾਦ ਬਣਾਇਆ ਸੀ ਭਾਜੀ ਨੇ ਮੈਂ ਕਿਹਾ ਪੁੱਛਾਂ ਜਰਾ ਕਿੱਦਾਂ ਬਣਾਇਆ ਦੀ, ਦਿਨੇ,
ਹਾਂ, ਬਸ ਮੈਂ ਵੀ ਘਟ ਹੀ ਬਣਾਉਦੀ ਆ ਬਣਾਉਂਦੇ ਆ ਹੀ ਨੇ। ਫਿਰ ਵੀ ਪਤਾ ਨਹੀਂ ਪਤਾ ਤੇ ਐਵੇ ਮੈਨੂੰ ਵੈਸੇ ਤੁਸੀਂ ਜਲਦੀ ਜੇ ਬਣਾਉਣਾ ਹੈ ਤੇ ਉਹ, ਕਰੀਮ ਵਿੱਚ ਬਣਾ ਲਓ ਮਲਾਈ ਦੀ ਵੀ ਘਰ ਦੀ ਮਲਾਈ ਚ ਵੀ ਬਣ ਜਾਂਦਾ ਫੇ ਤੇ ਤੁਸੀਂ ਟੈਮ ਲਗਾ ਕੇ ਤੇ ਦੂਜਾ ਬਣਾਉਣਾ ਹੈ ਜਿਵੇਂ,
ਸੋ ਜਰਾ ਕੋਈ ਇੱਕ ਦੱਸ ਦੋ ਮੈਨੂੰ ਤੇ ਮੈਂ ੳਸੇ ਤਰੀਕਾ ਅੱਛਾ ਸਹੀ ਲੱਗਿਆ ਤੇ ਮੈਂ ਬਣਾ ਲਾਂਗੀ
ਹਾਂ ਤੁਹਾਨੂੰ ਮੈਂ ਇੱਕ ਦੱਸ ਦਿਨੀ ਆ ਇਹ ਪਹਿਲੇ ਉਹ ਬਣਾ ਕੇ ਖੁਓ ਫੇਰ ਅਗਲੀ ਕਰਿਆ ਜੇ, ੳਰ ਫਿਰ ਮੈਂ ਤੁਹਾਨੂੰ ਦੂਜੀ ਵੀ ਦੱਸਦਾਂ ਗੀ ਰੈਸਪੀ ਇਹ ਜਲਦੀ ਬਣ ਜਾਂਦਾ ਵੇ। ਜਿਹੜਾ ਅਸੀਂ ਮਲਾਈ ਚ ਬਣਾਉਂਦੇ ਹਾਂ ਨਾ ਕਰੀਮ ਸਾਨੂੰ ਮਿਲਦੀ ਨੀ ਹੈ। ਨਾ ਸਾਨੂੰ ਕੋਈ ਲਿਆ ਕੇ ਦਿੰਦਾ ਜੈ ਚਿਕਨ ਨੂੰ ਲੈਣਗੇ। ਬਾਕੀ ਸਮਾਨ ਕਹਿਣ ਗੇ ਆਪੇ ਕਰੋ ਇੰਤਜ਼ਾਮ ਫੇਰ ਪਤਾ ਘਰ ਦੀ ਚੀਜ਼ ਤੇ ਵਧੀਆ ਹੀ ਹੁੰਦੀ ਹੈ ਤੁਹਾਨੂੰ ਪਤਾ,
ਬਿਲਕੁਲ ਇਹ ਵੀ ਘਰ ਦਾ ਹੀ ਖਾ ਕੇ ਖੁਸ਼ ਨੇ ਬਾਹਰ ਦਾ ਖੁਸ਼ ਖੁਸ਼ੀ ਨਹੀ ਹੈਗੇ ਖਾ ਕੇ ਇਹਨਾਂ ਨੂੰ ਤਾਂ ਬਸ ਘਰੋ ਮਿਲ ਜਾਏ ਚੀਜ਼,
ਹਾਂ ਬਾਹਰ ਦੀ ਕਰੀਮ ਨਾ ਮੈਨੂੰ ਤਾਂ ਸਹੀ ਵੀ ਨੀ ਲੱਗਦੀ ਜੇ ਸਹੀ ਦੱਸਾਂ ਭਾਵੇ ਅਸੀਂ ਬ੍ਰਾਂਡ ਦੀ ਕੰਪਨੀ ਦੀ ਲਈ ਹੈ ਨਾ ਫਿਰ ਵੀ ਮੈਨੂੰ ਪਤਾ ਨੀ ਮੈਨੂੰ ਬਾਜ਼ਾਰ ਦੀ ਚੀਜ਼ਾਂ ਤੇ ਨਾ ਵਿਸ਼ਵਾਸ
ਹਾਂਜੀ ਹਾਂਜੀ ਹਾਂਜੀ। ਬਾਹਰ ਦੀ ਦੇਖੋ ਭਾਵਾਂ ਅਸੀਂ ਬ੍ਰਾਂਡ ਦੀ ਲੈ ਰਹੇ ਆ ਬ੍ਰਾਂਡ ਦੀ ਲੈ ਰਹੇ ਹੈ ਤੇ ਤਾਂ ਵੀ ਉਹਦੇ 'ਚ ਮਿਲਾਵਟ ਤਾਂ ਹੈਈ ਐ ਨਾ।
ਆਹੋ ਤੇ ਫੇਰ ਉਹਨੂੰ ਦੇਖੋ ਇੰਨੀ ਦੇਰ ਤੇ ਕੋਈ ਚੀਜ਼ ਫਰੈਸ਼ ਨਹੀ ਨਾ ਰਹਿ ਸਕਦੀ। ਉਹਨੂੰ ਫਰੈਸ਼ ਰੱਖਣ ਵਾਸਤੇ ਕੁਛ ਕੈਮੀਕਲ ਕੁਛ ਤਾਂ ਕਰਦੇ ਹੀ ਹੋਣਗੇ ਨਾ
ਹਾਂਜੀ ਹਾਂਜੀ ਇਹ ਤਾਂ ਹੈਈ ਐ।
ਫੇਰ ਉਹ ਕੀ ਫ਼ਾਇਦਾ ਓ ਐਵੇਂ ਦੀਆਂ ਚੀਜ਼ਾਂ ਖਾਣ ਦਾ। ਤਾਂ ਹੀ ਤੇ ਦੇਖੋ ਬਿਮਾਰੀਆਂ ਵੀ ਵਧੀ ਜਾ ਰਹੀਆਂ ਨੇ।
ਬਿਲਕੁਲ ਓ ਤਾਂ ਹੈਈ ਏ ਜਿੰਨੀਆਂ ਚੀਜ਼ਾਂ ਆ ਗਈਆਂ ਐਡਵਾਂਸ। ਉਨੀਆਂ ਬਿਮਾਰੀਆਂ ਐਡਵਾਂਸ ਹੋ ਗਈਆਂ ਉਨੀਆਂ ਬਿਮਾਰੀਆਂ ਵੀ ਐਡਵਾਂਸ ਹੋ ਗਈਆਂ।
ਬਿਲਕੁਲ ਜੀ ਜਿਨਾਂ ਦਾ ਨਾਮ ਨੀ ਸੁਣਿਆ ਸੀ ਕਦੀ ਪਹਿਲੇ ਜਿਹੜੀ ਇੱਕੇ ਦੁ ਕੇ ਨੂੰ ਹੁੰਦੀ ਸੀ ਨਾ ਹੁਣ ਹਰ ਤੀਜੇ ਬੰਦੇ ਨੂੰ ਹੋਈ।
ਹਰ ਤੀਜੇ ਬੰਦੇ ਨੂੰ ਬਿਲਕੁਲ ਸ਼ੂਗਰ ਵਗੈਰਾ ਤੇ ਆਮ ਹੀ ਹੋ ਗਈਆਂ ਏ। ਜਿਹੜੀਆਂ ਵੱਡੀਆਂ ਬਿਮਾਰੀਆਂ ਉਹ ਵੀ ਆਮ ਹੋਈ ਜਾਂਦੀਆਂ ਪਈਆਂ ਨੇ।
ਨਹੀਂ ਤੇ ਪਹਿਲੇ ਹੁੰਦੀਆਂ ਸੀ ਉਹ ਚੀਜ਼ਾਂ ਬਿਮਾਰੀਆਂ ਕਦੀ ਸੁਣੀ ਨਹੀਂ ਸੀ ਕਿਸੇ ਨੂੰ ਫਲਾਣੇ ਨੂੰ ਹੋਈ ਏ।
ਜਿੰਨੇ ਫੈਸੀ ਦੇਖੋ ਅੱਜ ਕੱਲ੍ਹ ਫੂਡ ਨੇ ਜਿੰਨੇ ਫੈਂਸੀ ਅੱਜ ਕੱਲ ਖਾਣਾ ਹੈ ਜਿੰਨਾ ਫੈਂਸੀ ਸਭ ਕੁਛ ਐ ਨਾ, ਓਨੀਆਂ ਹੀ ਫੈਸੀ ਆਂ ਦੇਖਲੋ ਬਿਮਾਰੀਆਂ ਵੀ ਉਸੇ ਤਰੀਕੇ ਤਰੀਕੇ ਦੀ ਆ ਰਹੀਆਂ ਕਦੇ ਨਾਮ ਨੀ ਸੁਣੇ ਕਦੀ ਕੁਛ ਨੀ ਸੁਣਿਆ ਤੇ ਹਰ ਦੂਜ
ਹਵਾਈ ਦੇਖੋ ਦੇਖੋ ਕਿ ਇੱਕ ਦੂਸਰੇ ਨੂੰ ਦੇਖੋ ਦੇਖੀ ਨਾ ਪਰ ਅਸੀ ਇਹ ਚੀਜ਼ਾਂ ਨਾਲ ਦੇਖੋ ਦੇਖੀ ਨਾ ਆਪਣਾ ਹੀ ਨੁਕਸਾਨ ਕਰ ਰਿਹਾਂ ਸਾਨੂੰ ਇਹ ਪਤਾ ਨੀ ਲੱਗ ਰਿਹਾ।
ਹਾਂਜੀ ਹਾਂਜੀ ਅਸੀਂ ਸੋਚਦੇ ਤੇ ਹਾਂ ਕਿ ਨਹੀਂ ਨਹੀਂ ਸਾਰੀ ਦੁਨੀਆ ਸਾਰੀ ਅਸੀਂ ਵੀ ਖਾ ਲੈਂਦੇ ਹਾਂ ਪਰ ਇਹ ਇੰਨੀ ਐ ਨਾ ਕਿ ਸਾਡੇ ਸਰੀਰ ਵੀ ਤਾਂ ਖਰਾਬ ਹੋ ਰਿਹਾ।
ਬਸ ਓਹੀ ਚੀਜ਼ ਦੇਖਾ ਦੇਖੀ ਮੈਂ ਉਹੀ ਕਹਿ ਰਹੀ ਹਾਂ ਜਿਹੜਾ ਇਹ ਚੀਜ਼ਾਂ ਨੂੰ ਹੁੰਦਾ ਧਿਆਨ ਰੱਖ ਲਏਗਾ ਨਾ। ਉਹੀ ਥੋਹਾ ਦੇਖੋ ਅੱਗੇ ਸਰਵਾਈਵ ਕਰ ਪਾਏਗਾ ਕਿਉਂਕਿ ਅੱਗੇ ਤੇ ਬਹੁਤ ਹੀ ਗਲਤ ਟਾਈਮ ਆਣ ਵਾਲਾ ਵੈ ਜਿਸ ਹਿਸਾਬ ਨਾਲ ਐਟਮੋਸਫ਼ੇਆਰ ਹੋ ਗਿਆ ਨਾ ਮਿਲਾਵਟ ਹਰ ਚੀਜ਼ ਚ ਹੋ ਗਈ ਦੀ ਐ ਨਾ। ਬਸ ਕੋਸ਼ਿਸ਼ ਇਹੀ ਕਰਨੀ ਚਾਹੀਦੀ ਐ ਕਿ ਘਰ ਦੀ ਚੀਜ਼ ਖਾਈਏ ਘਰ ਦਾ ਬਣਿਆ ਹੋਇਆ ਹੀ ਖਾਈਏ ਹੁਣ ਤੁਸੀਂ ਦੇਸੀ ਘਿਓ ਲਿਆਓ ਬਾਜ਼ਾਰ ਦਾ। ਹਾਂਜੀ, ਤੁਸੀਂ ਦੇਸੀ ਘਿਓ ਵੇਖ ਲਓ ਬਾਜ਼ਾਰ ਦਾ ਲਿਆਓ ਔਰ ਆਪਣੇ ਘਰ ਦਾ ਕੱਢ
ਘਰ ਦਾ ਕੱਢਿਆ ਹੋਇਆ ਹਾਂ ਬਿਲਕੁਲ ਬੜਾ ਬੜਾ ਫਰਕ ਐ ਬਹੁਤ ਫਰਕ ਬਹੁਤ ਜ਼ਿਆਦਾ।
ਤੁਸੀਂ ਮੰਨੋਗੇ ਨੀ ਸਾਡੀ ਮੰਮੀ ਨੇ ਤੇ ਕਦੀ ਬਜ਼ਾਰੋ ਨਾ ਘਿਓ ਮੰਗਾਇਆ ਹੀ ਨਹੀਂ। ਦੇਸੀ ਓ ਤੇ ਮਲਾਈ। ਜੋੜ ਲੈਂਦੀ ਆ ਆਪਣੇ ਦੋ ਮਲਾਈ ਚੋਂ ਹੀ ਦੁੱਧ ਕੱਢ ਕੇ ਮਲਾਈ ਚੋਂ ਈ। ਘਿਓ ਕੱਢ ਕੇ ਉਹਨੇ ਤੇ ਕਿੰਨੇ ਭਾਂਡੇ ਸਾਂਭ ਕੇ ਰੱਖਦੇ ਨੇ ਫੇਰ ਉਹਨਾਂ ਨੇ ਪਤਾ ਕੀ ਕਰਨਾ। ਸਰਦੀਆਂ ਆ ਰਹੀਆਂ ਨੇ ਨਾ ਜਿਹੜਾ ਘਿਓ ਉਹਨਾ ਨੇ ਜੋੜਿਆ ਵੈ! ਤੇ ਸਾਡੇ ਡੈਡੀ ਜੀ ਨੇ ਉਹਦੀਆਂ ਪਿੰਨੀਆਂ ਬਨਾਣੀਆਂ ਨੇ ਸਾਨੂੰ ਤੇ ਤੁਸੀਂ ਮੰਨੋਗੇ ਨੀ ਸਾਡੇ ਵਿਆਹ ਨੂੰ ਇੰਨੇ ਸਾਲ ਹੋ ਗਏ ਨੇ ਸਾਨੂੰ ਹਜੇ ਵੀ ਆਪਣੇ ਪੇਕੇ ਕਿਉਂ ਆਂਦੀ ਆਂ ਨੇ। ਸਾਡੇ ਡੈਡੀ ਬਣਾ ਕੇ ਤੇ ਭੇਜਦੇ ਨੇ ਮੰਮੀ ਸਾਡੀ ਨੇ ਜਿਹੜਾ ਘਿਓ ਜਿਹੜਾ ਸਾਰੀ ਗ ਰਮੀ ਜੋੜਦੀ ਏ ਨਾ ਤੇ ਉਹ ਸਾਨੂੰ ਉਹੀ ਘਿਓ ਦੀਆਂ ਸਾਨੂੰ ਸਰ ਸਾਰੇ ਭੈਣ ਭਰਾਵਾਂ ਨੂੰ।
ਹਾਂ, ਸਾਰੇ ਭੈਣ ਭਰਾਵਾਂ ਨੂੰ ਐ ਨੀ ਫੇਰ ਸੀਂ ਸਾਨੂੰ ਭੇਜਦੀ ਏ ਤੇ ਕਿਸੇ ਹੋਰ ਨੂੰ ਨਹੀਂ। ਮੇਰਾ ਇੱਕ ਭਰਾ ਵੀ ਹੈਗਾ ਨਾ ਉਹ ਵੀ ਬਾਹਰ ਹੀ ਡਾਕਟਰ ਹੈਗਾ ਵੀ। ਤੇ ਉਹ ਉੱਥੇ ਨੀ ਰਹਿੰਦਾ ਹੈਗਾ ਸਾਡਾ ਉਹ ਦੂਜੇ ਭਰਾ ਦੇ ਬਿਜਨਸ ਨਾ ਠੀ ਨੇ ਤੇ ਫੇਰ ਇਹ ਨੀ ਕਿ ਵੀ ਉਹਨਾ ਨੂੰ ਦੇਣੀ ਐ ਸਾਨੂੰ ਵੀ ਦੇਣੀ ਐ। ਸਾਰਿਆਂ ਨੂੰ ਭੇਜਣੀ। ਉਹਨਾਂ ਨੇ ਵੰਡ ਕੇ, ਇੱਕੋ ਜਿਹੀ ਚੀਜ਼ ਭੇਜਣੀ ਹੈ ਤੇ ਅਸੀਂ ਤੇ ਹੁਣ ਤੇ ਜਵਾਈ ਨੇ ਉਹਨਾਂ ਦੇ ਫੋਨ ਕਰ ਦੇਣਗੇ, ਮੰਮੀ ਜੀ ਅਸੀਂ ਤੇ ਤੁਹਾਡੀ ਪਿੰਨੀਆਂ ਦਾ ਇੰਤਜ਼ਾਰ। ਕਰਦੇ ਪਏ ਆ ਫੇਰ ਮੰਮੀ ਕਹੇਗੀ ਆ ਜਾਓ ਬਣਾ ਦਵਾਂਗੀ ਲੈ ਜਾਓ ਤੁਸੀਂ ਆ ਕੇ ਹੁਣ ਮੈਂ ਹੁਣ ਥੋੜ੍ਹਾ ਮੰਮੀ ਥੋੜਾ ਹੁਣ ਸਰੀਰ ਤੋਂ ਥੋੜਾ ਰਹਿ ਗਏ ਨੇ, ਪਰ ਹੁਣ ਸਾਡੀ ਭਰਜਾਈਆਂ ਨਾਲ ਕਰਵਾ ਦਿੰਦੀਆ
ਅੱਛਾ, ਅੱਛਾ ਠੀਕ ਹੈ ਹਾਂ, ਹਾਂ ਚਲੋ ਵਧੀਆ ਸਗੋਂ, ਇੱਕ ਸਰਦੀਆਂ ਵਿੱਚ ਇਹੀ ਤਾਂ ਸੁਗਾਦ ਹੁੰਦੀ ਹੈ ਪਿੰਨੀਆਂ ਦੀ, ਫਿਰ ਚਲੋ ਪਿੰਨੀਆਂ ਬਣਾਈਏ ਖਾਈਏ, ਬਜ਼ਾਰੋਂ ਵੀ ਮਿਲਦੀਆਂ ਜੋ ਘਰ ਦਾ ਮਜ਼ਾ ਹੈ ਨਾ ਘਰ ਦੀਆਂ ਦਾ ਉਹ ਤੇ
ਤੁਹਾਨੂੰ ਦੱਸਦੀ ਵੀ ਆ ਸਾਡੀ ਮੰਮੀ ਤੇ ਕਿਸੇ ਨੂੰ ਘਿਉ ਖਾਣ ਨੀ ਦੇਗੀ ਜੇ ਘਰ ਵੀ ਕਹੇਗੀ ਮੰਮੀ ਕਹੇਗੀ ਲਿਆਓ ਬਜ਼ਾਰੋਂ, ਮੇਰਾ ਘਿਓ ਮੈਂ ਨੀ ਜੋੜਿਆ ਜਾਵੇ ਇਹ ਨੀ ਦੇਣਾ ਮੈਂ ਕਿਸੇ ਨੂੰ, ਸਾਡੀ ਮੰਮੀ
ਬੜੇ ਆਸਾਨ ਹਾਂ ਬਿਲਕੁਲ ਤੇ ਹੈ ਹੀ ਹੈ ਪਿੰਨੀਆਂ ਚ ਘਿਓ ਚਾਹੀਦਾ ਵੀ ਤੇ ਜ਼ਿਆਦਾ ਹੁੰਦਾ ਹੈ, ਬਜ਼ਾਰੋਂ ਲੈਣ ਬੈਠੇ ਤੇ ਅਸੀਂ ਦੇਖੋ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦਾ ਰੇਟ ਅੱਜ ਕੀ ਰੇਟ
ਹਾਂਜੀ- ਹਾਂਜੀ ਬਹੁਤ ਰੇਟ ਸਾਢੇ ਛੇ ਸੌ, ਸੱਤ ਸੌ ਰੁਪਏ ਕਿੱਲੋ ਹੋ ਗਿਆ ਉਹਦਾ ਘਿਓ ਦੇ ਬਾਜ਼ਾਰ ਦਾ, ਫੇਰ ਇਹ ਵੀ ਨੀ ਪਤਾ ਪਿਓਰ ਹੈਗਾ ਕਿ ਬਿਲਕੁਲ ਕੁਲ ਕੀ ਮਿਲਾਵਟ ਹੈ ਹਾਂ
ਤੁਸੀਂ ਬਾਜ਼ਾਰ ਦਾ ਔਰ ਘਰ ਦਾ ਤੁਸੀਂ ਦੱਸਦੇ ਪਏ ਕਿੰਨਾ ਅੰਤ ਅੰਤਰ ਹੁੰਦਾ, ਅਸੀਂ ਲਿਆਦੇ ਹਾਂ ਕਦੀ ਅਗਰ ਲਿਆਈਏ ਬਜ਼ਾਰ ਦਾ ਤਾਂ ਉਹ ਬਿਲਕੁਲ ਹੀ ਘਰ ਦਾ ਇੰਨ 'ਚ ਵਾਈਟ ਹੋਏਗਾ ਉਹ ਤੇ ਪਤਾ ਨੀ ਪੀਲਾ- ਪੀਲਾ ਜਿਹਾ।
ਹਾਂਜੀ ਉਹ ਮਿਕਸ ਕਰ ਦਿੰਦੇ ਨੇ ਪਤਾ ਨੀ ਗਾਂ ਦਾ ਦੁੱਧ ਮਿਲਾ ਕ ਕਿ ਬਣਾਉਂਦੇ ਨੇ ਵਿੱਚ ਪਾਉਂਦੇ ਨੇ ਕੀ ਕਰਦੇ ਨੇ, ਹਾਂ ਬਸ ਵੀ ਉਹੀ ਨਾ ਬਸ ਘਰ ਐੇਸੇ ਕਰਕੇ ਫਿਰ ਚੀਜ਼ਾਂ ਖਾਣ ਦੀ ਬਗਾਰ ਦਾ ਮਨ ਨੀਂ ਲੱਗਦਾ ਹਾਂਜੀ ਐਵੇਂ ਦੀ ਚੀਜ਼ ਜਿਹੜੀ ਹੈ ਨਾ ਜਿਹੜੀ ਸਰਦਾ ਸਰਦੀਆਂ ਚ ਖਾਈ ਦੀਆਂ ਨੇ ਅਸੀਂ ਗਰਮਾਈ ਦੇਣ ਵਾਸਤੇ ਇਹ ਚੀਜ਼ਾਂ ਤੇ ਘਰ ਦੀਆਂ ਹੀ ਜਿਹੜੀਆਂ ਜਿੰਨੀਆਂ ਹੋਣ ਓਨੀਆਂ ਅੱਛੀਆਂ ਨੇ
ਇਹ ਤਾਂ ਹੈ ਹੀ ਫਾਇਦਾ ਵੀ ਕਰਦੀ ਹ ਹਾਂ ਬਿਲਕੁਲ ਦੇਸੀ ਘਿਓ ਤਾਂ ਬਹੁਤ
ਕੌਣ ਖਾਂਦੇ, ਅਪਣੇ ਬੱਚੇ ਖਾਂਦੇ ਨੇ ਬਜ਼ਾਰੋਂ ਲੈ ਕੇ ਖਾਂਦੇ ਨੇ, ਪਰ ਅਗਰ ਜੇ ਘਰ ਦੀ ਚੀਜ਼ ਹੈ ਬਣੀ ਹੋਈ ਹੈ ਤੇ ਦੇਖੋ ਇਹਦੇ ਬੜਾ ਵੱਡੀ ਗੱਲ ਹੋ ਜਾਂਦੀ ਹੈ ਕੋਈ ਘਰਦੀ ਇੰਨੀ ਬੈਸਟ ਇਕ ਚੀਜ਼ ਹੁੰਦੀ ਸਭ ਦਾ ਬੈਸਟ ਚੀਜ਼ ਹੁੰਦੀ ਹੈ
ਜਿਹੜੀ ਪਿੰਨੀਆਂ ਨੇ, ਉਹ ਕਿਹੜੀ ਦਾਲ ਦੀ ਬਣਾਉਦੇ ਹੋ ਮੂੰਗੀ ਦਾਲ ਦੀ ਛੋਲਿਆਂ ਵਾਲੀ ਦਾਲ ਦੀ
ਸਾਡੇ ਡੈਡੀ, ਸਾਡੇ ਡੈਡੀ ਬਨਾਉਂਦੇ ਨੇ ਵੀ ਗੱਲ ਵੇਖਣ ਵਾਲੀ ਹੈ ਪਹਿਲਾਂ ਸਾਡੇ ਡੈਡੀ ਬਣਾਉਦੇ ਹੁੰਦੇ ਸੀ ਡੈਡੀ ਨੇ ਛੱਡ ਤਾ ਮੰਮੀ ਬਣਾਉਣ ਲੱਗ ਗਏ ਹੁਣ ਸਾਡੀ ਭਰਜਾਈਆਂ ਵੀ ਨਾਲ ਲੱਗ ਜਾਂਦੀਆਂ ਨੇ, ਪਹਿਲੇ ਅਸੀਂ ਬਣਾਉਂਦੇ ਸੀ ਮਾਂਹ ਦੀ ਦਾਲ ਦੀ ਉਹ ਵੀ ਬੜੀਆਂ ਸਵਾਦ ਬਣਦੀਆਂ ਸੀ, ਮਾਂਹ ਦੀ ਦਾਲ ਹੁੰਦੀ ਹੈ ਨਾ ਕਾਲੀ ਵਾਲੀ, ਉੜਦ ਦੀ ਦਾਲ ਉਹਦੀ ਬਣਾਉਂਦੇ ਹੁੰਦੇ ਸੀ ਅਸੀਂ ਪਹਿਲੇ ਉਹ ਵੀ ਬੜੀ ਸਵਾਦ ਹੁੰਦੀਆਂ ਸੀ ਫੇਰ ਨਾ ਕਈ ਸਾਲਾਂ ਤੋਂ ਬਾਅਦ ਫੇਰ ਨਾ ਉਹ ਉਹਨੂੰ 'ਚ ਮਿਹਨਤ ਸੀ ਜਿਆਦਾ ਜਰਾ
ਅੱਛਾ ਉਹ
ਹੁਣ ਛੋਲਿਆਂ ਦੀ ਦਾਲ ਦੀ ਬਣਾਈ ਦੀ ਐ, ਉਹ ਵੀ ਬਹੁਤ ਸਵਾਦ ਹੁੰਦੀਆਂ ਨੇ। ਤੁਸੀਂ ਕਦੀ ਆਓ ਤਹਾਨੂੰ ਮੈਂ ਖਵਾਵਾਂਗੀ ਸਰਦੀਆਂ ਚ ਐ ਈ ਜਨਵਰੀ ਦਸੰਬਰ ਜਨਵਰੀ ਚ ਤੁਹਾਡੇ ਮੰਮੀ ਬਣਾਉਦੇ ਨੇ, ਤੁਸੀਂ ਆਓ ਤੁਹਾਨੂੰ ਮੈਂ ਨਾਲੇ ਓ ਕਦੀ ਕੀ ਰੈਸ ਰੈਸਪੀ ਵੀ ਦੱਸਾਂਗੀ ਕਿਉਂਕਿ ਹੁਣ ਮੈਨੂੰ ਵੀ ਅਸੀ ਵੀ ਸਿੱਖ ਲਈ, ਕਿਉਂਕਿ ਹਰ ਵਾਰੀ ਦੇਖੋ ਨੀ ਤਾਂ ਫੇਰ ਥੋੜੀ ਨਾ ਹੁੰਦੀਆਂ ਵੰਡ ਕੇ ਬਈ ਭੇਜਦੇ ਨੇ। ਉਹ ਖ਼ਤਮ ਹੋ ਜਾਂਦੀਆਂ ਨੇ ਜਲਦੀ, ਫੇਰ ਉਹ ਕਹਿਣਗੇ ਬੱਚੇ ਕਹਿਣਗੇ ਮੰਮੀ ਹੋਰ ਤੁਸੀਂ ਬਣਾਓ। ਹਾ ਆ ਹਾ।
ਹਾਂ, ਤੁਸੀਂ ਦੱਸਦੇ ਪਏ ਔ, ਇੱਕ ਜਣੇ ਨੂੰ ਥੋੜੀ ਨਾ ਫੇਰ ਤਿੰਨ ਤਾਡੇ ਭਰਾ ਫੇਰ ਦੋ ਵੈਸੇ। ਤੁਸੀਂ ਭੈਨਾ ਤੇ ਔ ਤੇ ਹੈ ਈ ਏ। ਫੇਰ ਤੇ ਵੰਡ ਕੇ ਈ ਐ ਨਾ ਹਾਂ, ਅੱਛਾ।
ਰੱਖ ਲਈ ਐਣ ਤੇ ਹੁਣ ਮੈਂ ਫੇਰ ਬਾਦ ਚੋ ਅਸੀਂ ਆਪ ਵੀ ਬਣਾ ਲਈ ਦੀਆਂ ਨੇ। ਹੁਣ ਸਾਨੂੰ ਵੀ ਆ ਗਈਆਂ ਨੇ ਬਣਾਣੀਆਂ।
ਅੱਛਾ।
ਭੀਜੀਆ ਹੋਈ ਜਰੂਰ ਜਵਾਈ ਫੋਨ ਕਰ ਦੇਣਗੇ, ਕਿ ਭੇਜੋ ਮੰਮੀ ਜੀ। ਹਾਂਜੀ, ਹਾਂਜੀ।
ਹਾਂ, ਚਲੋ ਹੋਰ, ਚਲੋ ਠੀਕ ਹੈ ਜੀ। ਹਾਂਜੀ, ਸਤ ਸ਼੍ਰੀ ਕਾਲ।